ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਤ ਸ਼੍ਰੀ ਅਕਾਲ। ਕੀ ਕਰਦੇ ਹੋ ਬਸ ਜੀ ਕੁੱਝ ਨੀ ਰੋਟੀ ਦੀ ਤਿਆਰੀ।
ਅੱਛਾ, ਮੈਂ ਕਿਹਾ ਤੁਹਾਡੇ ਨਾਲ ਗੱਲਾਂ ਹੀ ਕਰ ਲਈਏ ਬੜੇ ਦਿਨ ਹੋ ਗਏ ਨੇ।
ਅੱਛਾ, ਅੱਛਾ ਜੀ।
ਹਾਂ।
ਕੀ ਬਨਾਨ ਲਗੇ ਹੋ, ਮੈਂ ਦਾਲ ਬਣਾਈ ਸੀ ਜੀ।
ਅੱਛਾ, ਕਾਦੀ?
ਮੂੰਗੀ।
ਅੱਛਾ।
ਤੇ ਰੋਟੀ ਕਿਨੇਂ ਵਜੇ ਖਾਂਦੇ ਓ ਤੁਸੀ? ਬਸ ਹੋ ਈ ਜਾਂਦੈ ਸਾਢੇ ਨੌਂ ਦੱਸ ਦਾ ਟਾਈਮ ਤੇ।
ਅੱਛਾ। ਤੇ ਹੋਰ
ਬਸ ਜੀ ਵਧੀਆ ਵਧੀਆ‌। ਤੁਸੀ ਦੱਸ ਬਸ ਜੀ ਬੈਠੇ ਆਂ। ਫਿਲਹਾਲ ਟੀਵੀ ਦੇਖ ਰੇ ਸੀ।
ਅੱਛਾ। ਮੈਂ ਕੇਆ ਤੁਆਡੇ ਨਾਲ ਗੱਲ ਈ ਕਰ ਲਈਏ। ਕੱਲ ਦੇ ਆਏ ਹੋਏ ਓ ਵਾਜ ਈ ਨਈ ਆਈ ਤੁਆਡੀ। ਕੀ ਕਰਦੇ ਪੇਓ?
ਅੱਛਾ, ਬਸ ਗਰਮੀ ਕਰਕੇ ਨੀ ਨਿਕਲੀ ਦਾ ਬਾਰ ਅੰਦਰ ਈ ਰਈਦਾ।
ਹਾਂ, ਗਰਮੀ ਬੋਤ ਜਾਦਾ ਹੋਈ ਐ। ਰੱਬ ਦਾ ਸ਼ੁਕਰ ਏ। ਅੱਜ ਮੀਂ ਥੋੜਾ ਜਾ ਵੱਸੇਆ ਕੱਲ ਵੱਸੇਆ ਐ ਥੋੜੀ ਗਰਮੀ ਘਟੀ ਏ।
ਹਾਂਜੀ ਹਾਂਜੀ। ਹੋਰ ਤੁਸੀ ਦੱਸੋ ਕੀ ਬਨਾਏਆ ਤੁਸੀ?
ਅਸੀ ਬਨਾਏਆ ਵੇ ਛੋਲੇ ਕਾਲੇ ਬਣਾਏ ਸੀ। ਤੇ ਓ ਬੱਚਾ ਅੱਜ ਚਲਾ ਗੇਆ ਸੀ। ਤੇ ਓਨ ਮੈਂ ਤੜਕਾ ਨੀ ਲਾਏਆ, ਹੁਨ ਓ ਪਏ ਹੋਏ ਨੇ ਐਵੇਂ ਈ।
ਅੱਛਾ ਅੱਛਾ ਜੀ।
ਚਲ ਆ ਪਨੀਰ ਫੇਰ ਗੋਲ ਗੱਪੇ ਈ ਖਾਈਏ ਬਜਾਰੋਂ। ਅਸੀ ਗੋਲ ਗੱਪੇ ਖਾ ਕੇ ਆਏ ਆਂ। ਬਜਾਰੋਂ। ਥੋੜ ਚਾਵਲ ਲੈ ਕੇ ਆਏ ਆਂ ਚਾਵਲ ਖਤਮ ਹੋ ਗੇਸੀ।
ਠੀਕ ਐ ਜੀ ਠੀਕ ਐ।
ਹੁਣ ਸੋਚਦੀ ਪੀਆਂ ਕੀ ਬਣਾਵਾਂ? ਓਨੂੰ ਪੋਛਦੀ ਪੀਆਂ ਰੋਟੀ ਖਾ ਲੈ ਕੈਂਦਾ ਨੀ ਆ ਮੰਮੀ ਹਾਲੇ ਮੈਨੂੰ ਭੁੱਖ ਨਈ ਐ।
ਅੱਛਾ ਜੀ।
ਹਾਂ, ਤੁਸੀ ਦੱਸੋ ਸਲਾਹ ਦੱਸੋ ਕੀ ਬਣਾਵਾਂ ਕੀ ਖਵਾਵਾਂ ਓਨੂੰ ਮੈਂ?
ਕਿਨੂੰ, ਅੱਛਾ ਜੀ। ਖਵਾ ਲੋੋ ਜੋ ਪਸੰਦ ਏ ਓਨੂੰ ਸਬਜੀ ਬਨਾ ਕੇ ਖਵਾ ਦੋ।
ਹਾਂ ਮੈਂ ਓਈ ਓ ਕੇਨੀ ਪੀ ਆਂ ਹੁਨ ਕੀ ਖਵਾਵਾਂ?
ਸਬਜੀ ਬਨਾ ਲੋ ਜੋ ਓਨੂੰ ਪਸੰਦ ਏ।
ਹੋਨ ਫੇਰ ਜਲਦੀ ਜਲਦੀ ਚ ਓਈ ਹੈਗਾ ਪਕੌੜੀਆਂ ਈ ਬਣਨਗੀਆਂ। ਓ ਫੇਰ ਮੈਂ ਪਕੌੜੀਆਂ ਐਵੇਂ ਈ ਬਨਾ ਦੇਨੀ ਆਂ।
ਅੱਛਾ ਜੀ।
ਪਕੌੜੀਆਂ ਮੈਂ ਫੇਰ ਐਵੇਂ ਈ ਬਨਾ ਛਡਨੀ ਆਂ। ਹਾਂ, ਓ ਫਟਾਫਟ ਬਨ ਜਾਂਦੀ ਏ। ਜਰਾ ਜਿਨਾ ਘਓ ਪਾਏਆ ਉੱਤੋਂ ਜੀਰਾ ਪਾ ਦਿੰਨੀ ਆਂ।
ਠੀਕ ਐ ਜੀ।
ਫੇਰ ਜੀਰਾ ਪਾ ਕੇ ਲੂਣ, ਮਿਰਚ, ਹਲਦੀ ਪਾ ਕੇ ਪਾਣੀ ਪਾਤਾ। ਤਾ, ਫੇਰ ਓ ਪਾਣੀ ਰਿੱਝ ਜਾਂਦਾ ਐ, ਫੇਰ ਓਸ ਤੇ ਬਾਦ ਅਸੀ ਪਕੌੜੀਆਂ ਪਾ ਦੇਨੇ ਆਂ।
ਹਾਂ, ਏਈ ਐ ਬੱਚੇ ਸਬਜੀ ਖਾਂਦੇ ਨੀ, ਮੇਰੇ ਵੀ ਬੱਚੇ ਬੜੇ ਨੱਖਰੇ ਮਾਰਦੇ ਨੇ। ਸਭ ਹਰੀ ਸਬਜ਼ੀਆਂ ਤੇ ਖਾਂਦੇ ਈ ਨਹੀਂ ਹੈਗੇ।
ਨੀ ਮੇਰੇ ਬੱਚੇ ਨਖਰੇ ਨਹੀਂ ਕਰਦੇ ਬਈ, ਉਹ ਸਭ ਕੁਝ ਜੋ ਮਾਂ ਦਏਗੀ ਖਾ ਲੇਂ।
ਚਲੋ ਵਧੀਆ ਗੱਲ ਏ, ਸਾਡੇ ਕਰਦੇ ਨੇ।
ਅੱਛਾ।
ਹਾਂਜੀ, ਹੋਰ ਦੱਸੋ।
ਵਧੀਆ, ਤੁਹਾਡੇ ਬੱਚੇ ਖਾ ਲੈਂਦੇ ਨੇ 'ਤੇ ਸਭ ਕੁਛ।
ਹੋਰ ਭਾਬੀ ਠੀਕ?
ਹਾਂ, ਉਹ ਠੀਕ ਨੇ, ਉਹ ਨਾਨਕੇ ਗਏ ਹੋਏ ਨੇ ਸਭ ਬੱਚੇ। ਦੋਨੋਂ ਜਨੇ।
ਹਾਂ, ਛੁੱਟੀਆਂ 'ਚ ਐਈਓ ਹੁੰਦੈ ਚਲੋ ਜਾਈਏ।
ਆਣ ਦਾ ਟਾਈਮ ਨੀ ਲੱਗਦਾ। ਆਨ ਆਨ ਦਾ ਟਾਈਮ ਹੀ ਨੀ ਲੱਗਦਾ ਪਿਆ ਓਨਾਂ ਨੂੰ, ਓ ਪਿਓ ਜਾ ਕੇ ਖਲੋਂਦਾ ਵੇ ਓ ਵੈਸੇ ਈ ਜਾਂਦਾ ਵੇ ਤੇ ਓ ਰੌਲਾ ਪਾ ਛੱਡਦਾ, ਮੈਨੇ ਨੀ ਆਨਾ ਘਰ ਮੇਂ ਮੈਨੇ ਨੀ ਘਰ ਆਨਾ।
ਅੱਛਾ।
ਮੈਂ ਕਿਹਾ ਸਾਡ-ਮੇਰਾ 'ਤੇ ਬਿਲਕੁਲ ਦਿਲ ਨੀ ਲੱਗਦਾ। ਚੱਲ ਚੱਕਰ ਲਾ ਕੇ ਈ ਚਲੇ ਜਾਂਦਾ। ਹੁਣ ਤੁਸੀਂ ਸਾਮਣੇ ਆਏ ਹੋਏ ਹੋ, ਤੁਹਾਡੇ ਬੱਚਿਆਂ ਦੀ ਰੌਣਕ ਐ ਸ ਸਾਡਾ ਵੀ ਦਿਲ ਲੱਗਦੈ, ਵਾਜ਼ਾਂ ਆਂਦੀਆਂ ਪਈਆਂ।
ਹਾ ਹਾਂਜੀ ਬਸ।
ਹਾਂ, ਮਨ ਲੱਗ ਗਯਾ ਹੋਇਆ ਵੇ ਸਾਡਾ ਵੀ।
ਛੁੱਟੀਆਂ 'ਚ ਈ ਆਇਆ ਜਾਂਦੈ, ਹੁਣ ਅੱਗੇ-ਪਿੱਛੇ ਤੇ ਆਇਆ ਨੀ ਜਾਂਦਾ। ਹੋਰ, ਰੋਜੀ ਔਰੀ ਠੀਕ ਨੇ ਗੋਲਡੀ?
ਹਾਂ, ਰੋਜੀ-ਗੋਲਡੀ ਸਭ ਠੀਕ ਨੇ। ਐਦਕੀ ਓ ਛੁੱਟੀਆਂ 'ਚ ਨੀ ਨਾ ਆਈ, ਭਰਾ ਦੇ ਵਿਆਹ 'ਚ ਆਈ ਸੀ।
ਅੱਛਾ ਅੱਛਾ ਜੀ। ਚਲੋ ਵਧੀਆ ਗੱਲ ਏ, ਹੋਰ! ਹੋਰ ਸ
ਬਸ ਬੱਚਿਆਂ ਬਿਨਾਂ ਦਿਲ ਨੀ ਲੱਗਦਾ, ਹੁਣ ਕਰੀਏ ਕੀ?
ਹਾਂ, ਬੱਚੇ ਤੇ ਘਰ ਹੋਣ ਸ਼ੋਰ-ਸ਼ਰਾਬਾ ਹੋਇਆ ਰੈਂਦੈ।
ਹਾਂ, ਇਸ ਕਰਕੇ ਲੜਦੇ ਵੀ ਨੇ, ਰੌਂਦੇ ਵੀ ਨੇ।
ਹੰ, ਚਲੋ ਵਧੀਆ ਗੱਲ ਏ। ਹੋਰ, ਬੇਟਾ ਠੀਕ ਏ ਤੁਆਡਾ?
ਹਾਂ, ਮੇਰਾ ਬੇਟਾ ਠੀਕ ਏ। ਓਦੀ ਅੱਜ ਛੁੱਟੀ ਸੀ, ਓ ਫੇਰ ਅੱਜ ਕਿਤੇ ਚਲਾ ਗਿਆ ਸੀ।
ਅੱਛਾ-ਅੱਛਾ ਜੀ। ਠੀਕ ਐ ਜੀ ਠੀਕ।
ਮੈਂ ਫੇਰ ਗੁਰਦੁਆਰੇ ਚਲੀ ਜਾਨੀ ਆਂ।
ਹਾਂ ਅਸੀਂ ਵੀ ਜਾਣਾ ਸੀ ਗੁਰਦੁਆਰੇ ਫਿਰ ਬੱਚੇ ਕੈਂਦੇ ਅਸੀਂ ਨੀਂ ਮੈਂ ਨੀ ਜਾਣਾ ਫਿਰ ਮੈਂ ਵੀ ਨੀ ਗਈ, ਮੰਮੀ ਚਲੇ ਗਏ ਸੀ।
ਅੱਛਾ।
ਹਾਂਜੀ, ਮੈਂ ਕਿਆ ਕੱਲ੍ਹ ਜਾਵਾਂਗੇ ਚਲੋ।
ਹਾਂ ਕੱਲ ਕੇੰਦੇ ਪਏ ਨੇ ਭੋਗ ਪੈਨਾ ਤੁਹਾਡੇ ਉੱਥੇ।
ਹਾਂਜੀ। ਇਸ ਕਰਕੇ ਫੇਰ
ਤੇ ਮੈਂ ਕਿਆ ਗੱਲ ਕਰੀਏ ਤੁਹਾਡੇ ਨਾਲ ਹੀ ਹੋਰ ਤੁਸੀਂ ਤੇ ਆਬਦੇ ਨੀ ਉ ਸਾਡੇ ਘਰ ਮੈਂ ਕਿਆ ਮੈਂ ਹੀ ਬੁਲਾ ਲਿਆਵਾਂ।
ਸਸ ਸ੍ਰੀ ਕਾਲ ਜੀ, ਠੀਕ ਏ ਜੀ ਠੀਕ ਏ। ਓਕੇ ਜੀ।
ਓਕੇ।